ਹੈਲੋ,
ਸ਼ਸ ਰੀ ਕਾਲ ਜੀ।
ਸਾਸ ਰੀ ਕਾਲ ਜੀ, ਹੋਰ ਕੀ ਹਾਲ- ਚਾਲ ਨੇ।
ਸਭ ਵਧੀਆ, ਤੁਸੀਂ ਸੁਣਾਓ
ਵਧੀਆ ਜੀ, ਅਸੀ ਵੀ ਠੀਕ- ਠਾਕ। ਹੋਰ ਕੀ ਕਰਦੇ
ਬਸ ਘੁੰਮਣ ਫਿਰਨ ਦੀ ਪਲੈਨਿੰਗ ਹੋ ਰਈ ਐ।
ਅੱਛਾ ਜੀ,
ਹਾਂਜੀ, ਤਾਂ ਮੈਂ ਸੁਣਿਆ ਤੁਸੀਂ ਵੀ ਕਿਤੇ ਘੁੰਮਣ ਗਏ ਓ, ਮੇਰੀ ਇਕ ਹੋਰ ਫਰੈਂਡ ਨਾਲ। ਗੱਲ ਹੋਈ ਸੀਗੀ, ਤਾਂ ਓਹ ਹੇਮਕੁੰਟ ਸਾਹਿਬ ਗਈ ਹੋਈ ਐ, ਤਾਂ ਮੇਰਾ ਮਨ- ਮਨ ਬਣ ਰਿਆ ਏ, ਕੀ ਆਪਾਂ ਵੀ ਕਿਤੇ ਹਿਲ ਸਟੇਸ਼ਨ ਹੋ ਕੇ ਆਈ ਬਟ ਇਹ ਐ ਕਿ ਬਰਸਾਤਾਂ ਵੀ ਸ਼ੁਰੂ ਹੋਣ ਵਾਲੀਆਂ, ਉਸ ਹਿਸਾਬ ਨਾਲ ਪਲੈਨ ਕਰਨਾ। ਤਾਡਾ ਕੀ ਵਿਚਾਰ ਐ, ਕੀ ਹੁਣ ਜਾਣਾ ਚਾਹੀਦਾ ਕਿ ਨਈ ਜਾਣਾ ਚਾਹੀਦਾ।
ਹਿਲ ਸਟੇਸ਼ਨ ਜੇ ਮੰਨ ਲਓ ਤੁਸੀਂ ਹੇਮਕੁੰਡ ਸਾਹਿਬ ਆਲੀ ਸਾਈਡ ਤੇ ਜਾਣਾ, ਫਿਰ ਤਾਂ ਤੁਸੀਂ ਰੁਕ ਜੋ ਹਲੇ।
ਹੂੰ,
ਹਨਾ, ਤੇ ਤੁਸੀਂ ਮਤਲਬ ਏਧਰ ਅਨੰਦਪੁਰ ਸਾਹਿਬ ਵਾਲੀ ਸਾਈਡ ਤੇ ਆਉਣਾ ਚਾਹੁੰਦੇ। ਤੇ ਏਧਰ ਤੁਸੀਂ ਜਾ ਸਕਦੇ ਓ।
ਓਕੇੇ ਐ, ਤੇ ਮੌਸਮ ਦਾ ਸਾਬ ਵੀ ਲਾਣ ਪਹਿਲਾਂ ਕਿ ਕਿਤੇ ਥੋੜ੍ਹਾ ਜਿਆ ਠੰਡਾ ਹੋਵੇ। ਜਿਵੇਂ ਸਾਰੇ ਘਰ ਪਲੈਨ ਕਰ ਰਹੇ ਸੀਗੇ ਕਿ ਜੰਮੂ ਕਸ਼ਮੀਰ ਦਾ।
ਅੱਛਾ ਜੀ।
ਤਾਂ ਤਾਡਾ ਕੀ ਵਿਚਾਰ ਆ ਓਥੇ ਜਾਣਾ ਚਾਈਦਾ, ਜਿਥੇ ਲਾਸਟ ਟਾਈਮ ਹਮਲਾ ਵੀ ਹੋਇਆ ਸੀਗਾ।
ਹਿਮਾਚਲ ਦਾ ਤੇ ਵੈਹੇ ਕਹਿੰਦੇ ਕਿ ਨਾ ਜਾਓ ਪੰਜਾਬੀ, ਜੰਮੂ ਕਸ਼ਮੀਰ ਤੇ ਵੈਸੇ ਜਾਂਦੇ ਈ ਨਾ ਹਨਾ ਲੋਕ।
ਜੰਮੂ ਕਸ਼ਮੀਰ ਜਾਂਦੇ ਆ, ਪਰ ਪਿਛਲੀ ਵਾਰੀ ਪਹਿਲਗਾਮ ਵਿੱਚ ਜੋ ਹਮਲਾ ਹੋਇਆ ਸੀ। ਨਹਾਉਣ ਤੇ ਵੀ ਤੇ ਥੋੜਾ ਡਰ ਲਗਦਾ ਐ ਨਾ।
ਓਹੀ ਨਾ, ਤੇ ਮਤਲਬ ਮਨ ਜਿਆ ਡਰ ਗਿਆ, ਕਿ ਜਾਈਏ ਓਥੇ ਕਿ ਨਾ ਜਾਈਏ, ਜੇ ਸਾਡੇ ਨਾਲ ਮਤਲਬ ਏਦਾਂ ਕੁੱਝ ਹੋ ਗਿਆ ਵਾ। ਸਾਡਾ ਫਿਰ
ਹ ਓ ਵੈਸੇ ਇੱਕ ਡਰੀਮ- ਡਰੀਮ ਏ ਸਭ ਦਾ ਕਿ ਜਾਣਾ ਏ।
ਹਾਂਜੀ
ਪਰ ਉਹੀ ਗੱਲ ਹੋ ਜਾਂਦੀ ਹੈ ਕਿ ਮਨ ਵਿੱਚ ਫਿਰ ਇੱਕ ਵਿਚਾਰ ਆਉਂਦਾ ਆ। ਕਿ ਆਪਾਂ ਜਾ ਸਕਦੇ ਹਾਂ ਕਿ ਨਹੀਂ ਜਾ ਸਕਦੇ ਹਾਂ। ਤੁਹਾਡਾ ਕੀ ਵਿਚਾਰ ਹੈ।
ਉਹੀ ਮਤਲਬ ਕਿ ਉਹ ਮਨ ਵਿੱਚ ਆਪਣੇ ਉਹੀ। ਚਾਰ ਜਿਹਾ ਆ ਗਿਆ ਮਤਲਬ ਕੀ ਜਿਹੜਾ ਹਮਲਾ ਹੋਇਆ ਸੀ। ਉਹਦਾ ਕਰਕੇ ਦਿਲ ਡਰਿਆ ਪਿਆ ਹਨਾ ਮਤਲਬ ਮਨ ਵਿੱਚ ਦੋ ਆਪਣੇ ਵਿਚਾਰ ਆ ਰਹੇ। ਕਿ ਜਾਈਏ ਇੱਕ ਆਪਣਾ ਦਿਲ ਕਹਿ ਰਿਹਾ ਕਿ ਜਾਈਏ, ਇੱਕ ਦਿਨ ਉਹ ਹਮਲੇ ਤੋਂ ਡਰ। ਪਤਾ ਹੈ ਕਿ ਨਾ ਜਾਈਏ ਹਨਾ।
ਹਮ ਕਿਉਂਕਿ ਫੈਮਿਲੀ ਨਾਲ ਨਾ ਫੈਮਲੀ ਚ ਗੱਲ ਹੋ ਜਾਂਦੀ ਹੈ।
ਹਾਂਜੀ-ਹਾਂਜੀ।
ਬਟ ਇਹ ਆ ਕਿ ਉਹ ਜਗ੍ਹਾ ਬਹੁਤ ਸੋਹਣੀ ਹੈ, ਤੁਸੀ ਤੁਹਾਡਾ ਕੀ ਕਦੀ ਮਨ ਕਰਦਾ। ਜੰਮੂ ਕਸ਼ ਮਤਲਬ ਕਸ਼ਮੀਰ ਵੇਖਣ ਦਾ ਸ਼੍ਰੀਨਗਰ ਤੇ ਕਸ਼ਮੀਰ।
ਹਾਂਜੀ-ਹਾਂਜੀ ਦਿਲ ਤਾਂ ਬਹੁਤ ਕਰਦਾ ਜੀ।
ਜਾਣਾ ਚਾਹੁੰਦੇ ਹੋ ਕਦੀ ਲਾਈਫ ਵਿੱਚ।
ਹਾਂਜੀ- ਹਾਂਜੀ।
ਠੀਕ ਐ। ਸਈ ਐ ਤੇ ਹੇਮਕੁੰਟ ਸਾਬ-
ਮਤਬ ਕਿਤੇ ਮੌਕਾ ਮਿਲਿਆ ਤੇ ਜ਼ਰੂਰ ਜਾਵਾਂਗੇ।
ਫੇਰ ਓਦੇ ਸ਼ਿਕਾਰੇ ਵਿੱਚ ਬੈਣਾ ਉਦੇ ਬਾਕੀਆ ਵਿਚੋ। ਫ਼ੇਰ ਇੱਕ ਵਰ- ਓਥੇ ਡਿਸ਼ਸ ਖਾਣੀਆਂ। ਆ ਓ ਸਾਰੀਆਂ ਚੀਜ਼ਾਂ ਪਲੈਨ ਕੀਤੀਆਂ ਹੋਈਆਂ। ਹਾਂ ਦੂਸਰੀ ਚੀਜ਼ ਏ ਕਿ ਹੇਮਕੁੰਟ ਸੈਬ ਸਾਰੇ ਅੱਜ ਕੱਲ੍ਹ ਯਾਤਰਾ ਚਲ ਰਹੀ, ਜਾ ਰਹੇ ਉੱਥੇ ਵੀ ਜਾਣ ਦਾ ਬੜਾ ਮਨ ਕਰਦਾ ਏ।
ਉੱਥੇ ਤਾਂ ਬਹੁਤ ਦਿਲ ਕਰਦਾ, ਪਹਿਲਾਂ ਸਾਡੀ ਉੱਧਰ ਦੀ ਹੀ ਪਲੈਨਿੰਗ ਸੀ ਹੇਮਕੁੰਟ ਸਾਹਿਬ ਦੀ। ਫੇਰ ਓਧਰੋਂ ਬੱਚੇ ਛੋਟੇ ਹੈ ਨਾ। ਫਿਰ ਇਹਨਾਂ ਦਾ ਕਰਕੇ ਅਸੀਂ ਮਤਲਬ ਆਪਣਾ ਪਲੈਨ ਜਿਹੜਾ ਕੈਂਸਲ ਕਰ ਲਿਆ ਫਿਰ ਹਜ਼ੂਰ ਸਾਹਿਬ ਦਾ ਬਣਿਆ। ਉੱਧਰ ਕਹਿੰਦੇ ਆਪਣੇ ਨਾਲੋਂ ਵੀ ਜ਼ਿਆਦਾ ਗਰਮੀ ਉੱਥੇ ਹਜ਼ੂਰ ਸਾਹਿਬ।
ਅੱਛਾ।
ਹਾਂਜੀ ਤੇ ਫਿਰ ਓਧਰੋਂ ਵੀ ਅਸੀਂ ਕੈਂਸਲ ਕੀਤਾ ਪਲੈਨ ਹੁਣ ਇਹਨਾਂ ਦਾ।
ਪਰ ਹਜ਼ੂਰ ਸਾਹਿਬ ਜਾ ਰਹੇ ਆ ਲੋਕ ਉਹਨਾ ਨੇ ਤਾ ਜੈਕਟਸ ਪਾਈਆਂ ਹੋਈਆਂ ਨੇ।
ਹਾਂਜੀ।
ਹ ਹਜ਼ੂਰ ਸਾਹਿਬ ਹਾਂ ਹਜ਼ੂਰ ਸਾਹਿਬ ਤਾਂ ਬਹੁਤ ਗਰਮੀ ਆ ਸੋਰੀ ਹੇਮਕੁੰਟ ਸਾਹਿਬ ਆ। ਕੀ ਉਥੇ ਠੰਡ ਹੈ ਹਜ਼ੂਰ ਸਾਹਿਬ ਬਹੁਤ ਗਰਮੀ ਹੈ ਤਾ ਦਸੰਬਰ ਵਿਚ ਜਾਣ ਦਾ ਮਜ਼ਾ ਹੈ।
ਮਤਲਬ ਆਪਣੇ ਹੁਣ ਜ ਹੁਣ ਜੁਲਾਈ ਚ ਕਿਨੀ ਗਰਮੀ।
ਉਥੇ ਡਬਲ ਹੈ ਕਿਉ ਕਿ ਆਪਾਂ ਜਦੋ ਜਾਂਦੇਹਾਂ ਦੇਖਦੇ ਹਾਂ ਫੈਬਰਰੀ ਸੋਰੀ ਜਨ ਦਸੰਬਰ। ਜਨਵਰੀ ਫੈਬਰਰੀ ਮੰਥ ਵਿੱਚ ਜਾਈਏ ਤੇ ਉਦੋਨ ਹੀ ਇੰਨੀ ਗਰਮੀ ਹੈ ਕਿ ਬਰਦਾਸ਼। ਗਰਮੀ ਹੁੰਦੀ ਦੁਪਹਿਰੇ ਬਾਹਰ ਨੀ ਨਿਕਲਿਆ ਜਾਂਦਾ। ਪੈਰ ਚੱਲਦੇ ਦੁਪਹਿਰੇ ਘੁੰਮਣ ਦਾ ਮਨ ਨੀ ਕਰਦਾ ਹੁੰਦਾ ਹੈ ਕਿ ਸ਼ਾਮ ਹੋਲੇ। ਜਾ ਕੇ ਬੈਠ ਜੋ ਤੇ ਸ਼ਾਮ ਨੂੰ ਜਾ ਕੇ ਆਪਾਂ
ਉਹੀ ਨਾ ਤੁਸੀਂ ਜੇ ਹਿਸਾਬ ਲਓ ਕਿ ਜੇ ਮਤ ਉਦੋਂ ਇੰਨਾ ਆ ਹਾਲ ਐ। ਤੇ ਹੁਣ ਕੀ ਹੋਊਗਾ ਉੱਥੇ ਹਨਾ।
ਹੁਣ ਤਾਂ ਬਹੁਤ ਜ਼ਿਆਦਾ ਉੱਥੇ ਬਰਦਾਸ਼ਤ ਤੋਂ ਬਾਹਰ ਹੈ।
ਹਾਂਜੀ ਉਹ ਫਿਰ ਹੁਣ ਓਧਰ ਦਾ ਵੀ ਆਪਾਂ ਪਲੈਨ ਕੈਂਸਲ ਕੀਤਾ ਫਿਰ ਅਸੀਂ ਅਨੰਦਪੁਰ ਸਾਹਿਬ ਦਾ ਬਣਾਇਆ। ਤੇ ਚਲੋ ਇੱਧਰ ਬਾਬਾ ਜੀ ਦੀ ਕਿਰਪਾ ਨਾਲ ਆ ਗਏ ਕੱਲ ਦੇ, ਤੇ ਹੁਣ ਅਸੀਂ ਕੱਲ ਨੂੰ ਵਾਪਸ। ਅਸੀਂ ਕਰਾਂਗੇ ਜੀ।
ਜੀ ਸਹੀ ਹੈ। ਅਹ ਫਿਰ ਤੁਸੀਂ ਅਦਾ ਹਜ਼ੂਰ ਸਾਹਿਬ ਦਾ।
ਹਜ਼ੂਰ ਤਾਂ ਫਿਰ ਹਾਂਜੀ-ਹਾਂਜੀ ਦਸੰਬਰ ਚ ਦੇਖਾਂਗੇ ਫਿਰ। ਨਾਲੇ ਬੱਚਿਆਂ ਨੂੰ ਉਦੋਂ ਛੁੱਟੀਆਂ ਨੇ ਆ ਕਿਉਂਕਿ ਹੁਣ ਬੱਚਿਆਂ ਦੇ ਸਕੂਲ ਵੀ ਲੱਗ ਜਾਣੇ ਆ। ਫੇਰ ਇਹਨਾਂ ਦੇ ਐਕਸਾਮ ਵੀ ਸ਼ੁਰੂ ਹੈ।
ਹਾਂ।
ਜਦੋਂ ਸਕੂਲ ਦੇ ਇਗਜ਼ਾਮ ਸ਼ੁਰੂ ਤੇ ਓਦੋਂ ਚਲੋ ਹੋਣੀਆਂ ਦਸੰਬਰ ਦੀਆਂ ਤੇ ਚਲੋ ਉਦੋਂ ਹਿੱਸੇ ਬਹਾਨੇ ਨਾਲ ਫੇਰ ਉੱਧਰ ਹੀ ਘੁੰਮ ਆਵਾਂਗੇ।
ਹਮ-ਮ, ਬਿਲਕੁਲ ਇਹ ਤਾਂ ਹੈ। ਉਹਦੇ ਨਾਲ ਬੱਚਿਆਂ ਦਾ ਇੱਕ ਹੁੰਦਾ ਨਾ ਕਿ ਬੱਚਿਆਂ ਨੂੰ ਅਲੱਗ -ਅਲੱਗ ਤੇ ਜਗ੍ਹਾ ਤੇ ਘੁੰਮਣ ਵਿੱਚ ਨਾ ਮਜ਼ਾ ਆਦਾਂ ਤੇ ਇੱਕ ਮੈਮਰੀ ਜਿਹੜੀ ਬਚਪਨ ਦੀ ਆ ਉਹ ਵੀ ਕ੍ਰੀਏਟ ਹੋ ਜਾਣ।
ਉਹੀ ਨਾ ਮਤਲਬ ਬੱਚੇ ਘਰ ਰਹਿ -ਰਹਿ ਕੇ ਵੀ ਜਿੱਦਾਂ ਬੋਰ ਜੇ ਹੋ ਜਾਂਦੇ ਆ ਨਾ। ਪਹਿਲਾਂ ਨਾਨਕੇ ਗਏ ਸੀ ਹਫ਼ਤਾ ਕ ਲਾ ਕੇ ਆਏ ਸੀ ਉੱਥੋਂ।
ਹਮ-ਮ।
ਉੱਥੋਂ ਫੇਰ ਸਾਬੂ ਕੀ ਤਲਵੰਡੀ ਚਲ ਗਏ ਬਠਿੰਡਾ।
ਹਮ-ਮ।
ਪਰ ਸਾਹਿਬ ਉੱਥੇ ਇਹਨਾਂ ਨੂੰ ਫਿਰ ਦਿਖਾ ਕੇ ਲਿਆਏ, ਭਾਭੀ ਗੁਰੂ ਗੋਬਿੰਦ ਸਿੰਘ ਜੀ ਦਾ ਈ ਐ।
ਹਮ-ਹਮ-ਹਮ ਔ ਤਾਂ ਹੈ।
ਹਾਂਜੀ-ਹਾਂਜੀ, ਹੁਣ ਜਦੋਂ ਬੱਚੇ ਨੂੰ ਦੱਸਿਆ ਐ ਕੀ ਅਨੰਦਪੁਰ ਸਾਹਿਬ ਜਾਣਾ ਤੇ ਉਹਨਾ ਨੂੰ ਪਤਾ ਹੈ, ਕਿ ਇਹ ਮੰਮਾ ਦਾ ਫੇਵਰੇਟ ਗੁਰਦੁਆਰਾ ਹੈ।
ਅਹੋ ਮੇਰਾ ਵੀ ਐ।
ਉਹ ਗੁੱਡੀਆਂ ਬਹੁਤ ਗੁੱਡੀਆਂ ਨਾ ਉਹ ਬਹੁਤ ਖੁਸ਼ ਹੋਈ। ਹਾਂ, ਚਲੋ ਤੁਹਾਡੀ ਵਿਸ਼ ਪੂਰੀ ਹੋਣ ਲੱਗੀ ਆ ਆਪਾਂ ਚੱਲਾਂਗੇ।
ਬੱਚੇ ਬਹੁਤ ਸਾਂਸਟਿਵ ਹੁੰਦੇ ਆ ਚੀਜ਼ਾਂ ਲੈ ਕੇ ਓਨੂੰ ਪਤਾ ਹੈ, ਕਿ ਪੇਰੈਂਟਸ ਨੂੰ ਕੀ-ਕੀ- ਪਸੰਦ ਹੈ ਤੇ ਕੀ ਨਹੀਂ ਹੈ। ਹਮ।
ਮੈਂ ਵੱਡੀ ਗੁੱੜੀਆਂ ਨੂੰ ਆਪਣੀ ਬੇਟੀ ਨੂੰ ਮੈਂ ਐ ਪੁੱਛਿਆ ਮੈਂ ਕਿਹਾ, ਵਧੀਆ ਫੀਲ ਹੋ ਰਿਹਾ ਵੀ ਇੱਥੇ ਆਕੇ ਤੁੈਨੂੰ। ਹਾਂਜੀ ਉਹ ਕਹਿੰਦੀ ਕਿ ਮੰਮਾ ਇਥੋ ਜਾਣ ਨੂ ਦਿਲ ਨੀ ਕਰਦਾ।
ਅੱਛਾ।
ਹਾਂਜੀ ਵੀ ਬਹੁਤ ਵਧੀਆ ਜਾ ਫੀਲ ਹੁੰਦਾ ਸੀ ਨਾ ਉਹ ਮਿਊਜ਼ਅਮ ਹੈ ਨਾ ਜਿਹੜਾ ਵਿਰਾਸਤ- ਏ- ਖਾਲਸਾ ਉੱਧਰ ਹਲੇ ਜਾਣਾ। ਉਹਦੀ ਟਾਈਮਿੰਗ ਸਾਢੇ ਸੱਤ ਤੋਂ ਡੇਢ -ਡੇਢ ਵਜੇ ਤੱਕ ਹੈ।
ਅੱਛਾ।
ਤੇ ਸਾਨੂੰ ਗੁਰਦੁਆਰੇ ਉੱਧਰ ਟਾਈਮ ਲੱਗ ਗਿਆ ਤੇ ਅਸੀਂ ਮਤਲਬ ਦੋ ਢਾਈ ਵਜੇ ਉੱਧੋਂ ਵਾਪਸ ਆਏ ਆ, ਜਿੜੇ ਗੁਰਦਆਰੇ ਵੇਖ ਆਏ ਨਾ।
ਹੁਂਜੀ ਹਾਂਜੀ।
ਆਂਓਦਿਆਂ ਨੂੰ ਸਾਡੇ ਬੰਦ ਹੋ ਗਿਆ ਸੀ ਹੁਣ ਸਵੇਰੇ ਵੇਖਾਂਗੇ, ਜੇ ਟਾਈਮ ਤੇ ਜ਼ਰੂਰ ਦੇਖ ਕੇ ਜਾਵਾਂਗੇ ਆਦੇਂ ਬਹੁਤ ਵਧੀਆ ਬਣਿਆ ਇੱਥੋਂ ਵੀ
ਹਾਂ ਇਹ ਤਾਂ ਹੈ, ਮਤਲਬ ਆ ਤੁਸੀਂ ਪੂਰਾ ਆਪਣਾ ਮਨੋਰੰਜਨ ਕਰਕੇ ਆਏ ਹੋ, ਪੂਰਾ ਘੁੰਮ ਫਿਰਕੇ ਹੈਂ।
ਹਾਂਜੀ, ਹੁਣ ਮੈਂ ਕਿਆ ਚਲੋ, ਆਏ ਤੇ ਹੈਗੇ ਆਂ। ਇਹਦੇ ਪਾਪਾ ਵੀ ਕਹਿਣ ਦੇ ਕਹਿਣ, ਫਿਰ ਘਰ ਜਾ ਕੇ ਨਾ ਮੈਨੂੰ ਬੋਲੀ ਵੀ ਇੱਥੇ ਨੀ ਲੈ ਕੇ ਗਏ-ਇੱਥੇ ਨੀ ਲੈ ਕੇ ਗਏ। ਹ।
ਲੱਕੀ -ਲੱਕੀ ਬਹੁਤ ਲੱਕੀ ਔ ਵਧੀਆ ਹੋ ਗਿਆ।
ਹੁਣੇ ਤਾਂ ਮੈਨੂੰ ਕਹਿੰਦੇ ਦੱਸੀ ਜਾ ਮਤਲਬ ਕਿ ਮੈਂ ਤੇ ਦੋ ਹਜ਼ਾਰ ਪੰਜ, ਦੋ ਹਜ਼ਾਰ ਚਾਰ - ਪੰਜ ਤੋਂ ਮਤਲਬ ਇੱਥੇ ਆਉਣਾ ਸਟਾਰਟ ਹੋ ਗਈ ਸਾ ਮਤਲਬ ਮੈਰਿਜ ਤੋਂ ਪਹਿਲਾ।
ਹਮ।
ਤੇ ਮੈਨੂੰ ਸਾਰਾ ਹੀ ਪਤਾ ਐ ਗੁਰਦੁਆਰਿਆਂ ਦਾ ਵੀ ਇੱਥੇ।
ਅੱਛ।
ਮੈਨੂੰ ਆਂਦੇ ਤੁਸੀਂ ਤੂੰ ਮੈਨੂੰ ਆਂਦੇ ਤੂੰ ਦੱਸੀ ਜਾ ਕੇ ਗੁਰਦੁਆਰੇ ਕਿਹੜੇ -ਕਿਹੜੇ ਜਾਣਾ ਆਪਾਂ। ਲੈ ਕੇ ਜਾਣਾ ਮੈਂ ਵਾਂ।
ਅਹ ਮੈਂ ਕੰਮ ਕਰੂੰਗੀ ਜਦੋਂ ਹੁਣ ਆਪਾਂ ਨੈਕਸਟ ਆਵਾਂਗੇ ਨਾ ਹਾਂ। ਨਾਲ ਜਦੋਂ ਹੁਣ ਆਪਾਂ ਜਾਵਾਂਗੇ ਨੈਕਸਟ ਮੈਂ ਤੁਹਾਨੂੰ ਫੋਨ ਤੇ ਪੂਰਾ ਕੋਰਡੀਨੇਟ ਕਰੂੰਗੀ। ਹ ਦੱਸੋ ਹੁਣ ਆਪਾ ਪਹੁੰਚ ਗਏ ਹਾਂ ਹੁਣ ਦੱਸੋ ਕਿੱਥੇ ਆਪਾ ਸਰਾਂ ਲੈਣੀ ਹ, ਕਿੱਥੇ ਆਪਾਂ ਜਾ
ਹਾਂਜੀ
ਸਾਡਾ ਰਹਿ ਗਿਆ ਵੇਖਣ ਵਾਲਾ ਤੇ ਕਿੰਨੇ ਦਿਨ ਦਾ ਸਾਡਾ ਪੂਰਾ ਜਿਵੇ ਗਾਈਡ ਟੂਅਰ ਗਾਈਡ ਹੁੰਦਾ ਨਾ ਉਹ ਬੰਦ ਏ ਪੂਰਾ ਪਲੈਨ ਬਣਾ ਕੇ ਤੇ ਮੈਨੂੰ ਸੈਂਡ ਕਰ ਦੇਣਾ।
ਠੀਕ ਹੈ ਜੀ ਠੀਕ ਹੈ, ਹਾਂਜੀ-ਹਾਂਜੀ। ਠੀਕ ਹੈ ਜੀ ਕੋਈ ਨੀ ਤੁਸੀਂ ਦੱਸ ਦਿਓ ਜਦੋਂ ਤੁਹਾਡੀੇ ਸਲਾਹ ਬਣੂਗੀ।
ਹਾਂ ਨਾਲੇ ਮੈਨੂੰ ਪਤਾ ਲੱਗ ਲੱਗ ਗਿਆ ਟਮ ਸੇ ਕੀ ਤਾਂਨੂੰ ਇੰਨੀ ਜਾਦਾ ਨੌਲੇਜ ਹੈ ਫਿਰ ਆਪਾ
ਹਾਂਜੀ-ਹਾਂਜੀ ਠੀਕ ਹੈ ਜੀ ਜ਼ਰੂਰ ਜੀ। ਠੀਕ ਹੈ।
ਹੋਰ
ਹੋਰ
ਹੋ ਬਸ ਵਧੀਆ ਕੜਾਹ ਪ੍ਰਸ਼ਾਦ ਖਾ ਲਿਆ?
ਅੱਗੇ ਕਦੇ ਆਏ ਕਿ ਨਹੀਂ ਇੱਧਰ।
ਮੈਂ ਆਈ ਹਾਂ ਦੋ ਤਿੰਨ ਵਾਰੀ ਨੈਨਾ ਦੇਵੀ ਦੇ ਗਏ ਆਂ।
ਅੱਛਾ ਨੈਨਾ ਦੇਵੀ ਦੇ ਉਹ ਵੀ ਇੱਥੋਂ ਅਠਾਰਾਂ ਕੁ ਕਿਲੋਮੀਟਰ ਦੂਰ ਹੈ ਇੱਥੋਂ।
ਹਮ ਉੱਥੇ ਵੀ ਗਏ ਆ, ਇੱਥੇ ਆ ਕੇ ਰਹੇ ਆ ਤੈਨੂੰ ਚਾਰ ਵਾਰੀ ਆ ਗਏ ਹੋਏ ਆ ਇੱਥੇ ਤਾਂ।
ਅੱਛਾ-ਅੱਛਾ ਮੈਰਿਜ ਤੋਂ ਪਹਿਲਾਂ ਕੇ ਬਾਦ ਵਿੱਚ?
ਸਰਵਾ ਵੀ ਬਾਅਦ ਵਿੱਚ ਵੀ ਘੁੰਮਦੇ ਫਿਰਦੇ ਰਹੀਦਾ।
ਅੱਛਾ ਜੀ।
ਹਮ
ਠੀਕ ਹੈ।
ਘੁੰਮਦੇ ਫਿਰਦੇ ਰਹੀਦਾ ਚੱਲਦਾ ਰਹਿੰਦਾ ਕਦੀ ਕਿਤੇ ਚਲੇ ਗਏ, ਕਦੀ ਕਿਤੇ ਚਲੇ ਗਏ ਬਸ ਇਹ ਅ ਇਸ ਗਰਮੀਆਂ ਥੋੜਾ ਆਪਣਾ ਨਹੀਂ ਬਣ ਪਾਇਆ ਹੁਣ ਹੋ ਰਿਹਾ ਬਟ ਹਾਂ ਪਲੈਨ ਹੈਗਾ ਕਿਤੇ ਤਾਂ ਜਾਵਾਂਗੇ।
ਚਲੋ ਤੇ ਜਿੱਦਾਂ ਮਤਲਬ ਜਿਹੜੀ ਚੀਜ਼ ਆਪਣੇ ਕਰਮਾਂ ਚੋਂ ਵੀ ਹੋਵੇ ਨਾ ਉਹ ਮਿਲ ਜਾਂਦੇ, ਨਾਲੇ ਜਿ ਤੇ ਦਾਣਾ ਪਾਣੀ ਲਿਖਿਆ ਨਾ ਉੱਥੇ ਆਪਾਂ ਚਲੇ ਹੀ ਜਾਣਾ ਖਾ ਹੀ ਲੈਣਾ ਉੱਥੋਂ ਦਾ।
ਹਮ ਬਿਲਕੁਲ ਉਹ ਤਾਂ ਹੈ। ਤੇ ਬਾਬਾ ਜੀ ਦੇ ਜਿਵੇਂ ਹੁਣ ਮੰਨ ਲਓ ਕਿ ਜਿਵੇਂ ਹੋਰ ਆਉਣਾ ਆ ਤਾਂ ਦੇਖੋ ਬਾਬਾ ਕਿਵੇ ਕਿਹੜੇ ਵੇਲੇ ਸੁਣਨੀ ਪਤਾ ਨੀ।
ਉਹੀ ਨਾ ਮੇਰੇ ਹਸਬੈਂਡ ਨਾ ਪਹਿਲਾਂ ਸ਼ੁੱਕਰਵਾਰ ਦਾ ਕਹਿ ਰਿਹਾ ਸੀ ਪਿਛਲੇ ਸ਼ੁੱਕਰਵਾਰ ਪਿਛਲੇ ਤੇ
ਹਮ
ਤੇ ਉਹ ਇਹਨਾਂ ਨੂੰ ਡਾਕਟਰ ਨੇ ਮਨਾ ਕਰਤਾ ਕਹਿੰਦੇ ਕਿ, ਤੁਸੀਂ ਇਸ ਹਫ਼ਤੇ ਛੁੱਟੀ ਨਹੀਂ ਕਰ ਸਕਦੇ
ਅੱਛਾ
ਫ ਮੈਂ ਉਹਨਾਂ ਨੇ ਕਿਹਾ ਨੈਸਟ ਟਾਈਮ ਹਫ਼ਤੇ ਜਿੜਾ ਨੈਟ ਤੁਸੀਂ ਕਰ ਸਕਦੇ ਹੋ ਛੁੱਟੀ, ਫੇਰ ਇਹਨਾਂ ਮੰਡੇ ਤੋਂ ਮਤਲਬ ਕੱਲ ਤੋਂ ਵੀ ਮਿਲ ਗਈ ਸੀ ਛੁੱਟੀ ਇਹਨਾਂ ਨੂੰ, ਤੇ ਉਹ ਫੇਰ ਕਹਿਲੋ ਜਿੱਦਾਂ ਮਤਲਬ ਜਿੱਦਣ ਅਸੀਂ ਇੱਥੋਂ ਗੁਰੂ ਘਰ ਵਿਚੋ ਉਹ ਲੰਗਰ ਛਕਣਾ ਓਦਣ ਦਾ ਫਿਰ ਆਪਣਾ ਲਿਖ ਦੇਖਣਾ ਸੀ ਉਹਨਾਂ ਨੇ ਹਨਾ ਹਾਂਜੀ ਸ਼ੁੱਕਰਵਾਰ ਫਿਰ ਕਿਵੇਂ ਖਾ ਲਈਦੇ ਹਨਾ।
ਦਾਣਾ ਪਾਣੀ ਜਦੋਂ ਦਾ ਕਿਸੇ ਦਾ ਹੈਗਾ ਆ ਉਹ ਉਦੋਂ ਦਾ ਹੀ ਉਹਦਾ ਹੋਣਾ ਆ।
ਹਮ
ਹਨਾ ਤਾਂ ਫੇਰ ਆਪਾਂ ਕਿਉਂਕਿ ਬਾਬਾ ਜੀ ਨੇ ਜੋ ਟਾਈਮ ਆ ਜਿੱਦਾਂ ਜਿੱਥੇ ਦੇਖਿਆ ਉਹ ਆਪਾਂ ਦੇਖਣਾ ਹੀ ਰਖਿਆ
ਬਿਲਕੁਲ ਜੀ ਬਿਲਕੁਲ
ਹਮ ਆਪਾਂ ਲਾਸਟ ਟਮ ਜਦੋਂ ਆਏ ਸੀ ਰਾਹ ਵਿੱਚ ਪਹੁੰਚੇ ਨੀ ਸੀਗੇ ਆਪਾਂ ਰਾਹ ਵਿੱਚ ਕਿਸੇ ਦੀ ਬਜੇ ਦਾ ਨਾਲ ਕੁੜੀ ਉਹਦਾ ਬੀਜ਼ਾ ਆ ਗਿਆ ਸੀਗਾ ਉਹਨੇ ਆਪਣੇ ਹ ਐਮ ਵੈਰੀ ਹੈਪੀ ਕਿ ਉਸ ਟਾਇਮ ਜਦ ਕਿ ਇਹ ਉਮੀਦ ਨਹੀਂ ਸੀ ਕਿ ਓ ਆਓ। ਅਜੇ ਦੋ ਦੋ ਸਾਲ ਤੋਂ ਲੋਕੀ ਵੇਟ ਕਰ ਰਹੇ ਸੀ, ਉਹ ਤਾਂ ਮਹੀਨੇ ਚ ਆ ਗਿਆ ਸੀਗਾ।
ਠੀਕ ਏ ਜੀ।
ਬਾਬਾ ਜੀ ਦੇ ਸਾਰੇ ਚਮਤਕਾਰ ਹੁੰਦੇ ਆ ਓ। ਇੱਕ ਮੈਮੋਰੇਬਲ ਮੂਮੈਂਟ ਬਣ ਗਿਆ ਸੀ ਸਾਰਿਆਂ ਵਾਸਤੇ।
ਅਰਦਾਸ ਕਰੀਏ ਨਾ ਸਭ ਕੁ ਹੁੰਦੀ ਏ, ਮਤਲਬ ਕਬੂਲ ਹੁੰਦੀ ਏ।
ਹੂ
ਵਜੇ ਸਾਰੀ ਸੁਣਦੇ ਅਰਦਾਸ ਜਦੋਂ ਸੱਚੇ ਦਿਲੋਂ ਹੋਵੇ ਆਪਣੀ।
ਹੂ। ਸਾਡੇ ਨਾਲ ਤੇ ਅੰਗ ਤਗ ਰਹਿੰਦੇ ਹੈ ਬਾਬਾ ਜੀ ਹਮੇਸ਼ਾ
ਚਲੋ ਠੀਕ ਹੈ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ
ਓਕੇ ਜੀ ਥੈਂਕ ਯੂ ਸੋ ਮਚ ਬਾਏ।